ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਕਿਵੇਂ ਤੁਸੀਂ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ
ਬਸ ਵਧੀਆ ਮੈਂ ਕਹਿ ਰਹੀ ਸੀ ਛੁੱਟੀਆਂ ਪਈਆਂ ਦੀਆਂ ਨੇ ਇੱਕ ਦੋ ਦਿਨ ਬੱਚੇ ਨੇ ਬੱਚਿਆਂ ਦੇ ਸੋਦੇ ਤੁਸੀਂ ਗਏ ਨੀ ਘੁੰਮਣ
ਹਾਂਜੀ- ਹਾਂਜੀ ਅਸੀਂ ਜਾਈਦਾ ਘੁੰਮਣ
ਅੱਛਾ, ਕਿੱਥੇ -ਕਿੱਥੇ ਗਏ ਤੁਸੀਂ ਘੁੰਮਣ
ਅਸੀਂ ਗਏ ਸੀ ਬੱਚਿਆਂ ਨੂੰ ਲੈ ਕੇ ਡਲੋਜੀ
ਅੱਛਾ
ਹਾਂਜੀ ਸਫ਼ਰ ਕਰਨਾ, ਟਰੈਵਲਿੰਗ ਕਰਨੀ ਚਾਹੀਦੀ ਸਫ਼ਰ। ਕਰਨਾ ਚਾਹੀਦਾ ਹਨਾ ਜੀ ਇਹਦੇ ਨਾਲ ਸਾਨੂੰ ਨਵੀਆਂ -ਨਵੀਆਂ ਥਾਵਾਂ ਵੇਖਣ ਨੂੰ ਮਿਲਦੀ ਵਾ ਨਵੀਆਂ- ਨਵੀਆਂ ਸੰਸਕ੍ਰਿਤੀਆਂ ਕੀਤੀਆਂ ਅਤੇ ਨਵੇਂ ਲੋਕਾਂ ਬਾਰੇ ਜਾਣਕਾਰੀ ਵੀ ਮਿਲਦੀ ਆ।
ਹਾਂਜੀ-ਹਾਂਜੀ।
ਹਨਾ ਜੀ। ਯਾਤਰਾ ਇੱਕ ਇਹ ਹੈ ਕਿ, ਸਿਰਫ ਮਨੋਰੰਜਨ ਲਈ ਨਹੀਂ ਹੁੰਦੀ ਹੈ ਸਾਡੇ ਗਿਆਨ ਤੇ। ਤਰਜਬੇ ਨੂੰ ਵੀ ਵਧਾਉਂਦੀ ਆ। ਹੈਨਾ ਜੀ
ਪੜ੍ਹ ਨ ਆਏ ਕਦੇ
ਹਾਂਜੀ-ਹਾਂਜੀ ਅਸੀਂ ਗਏ ਸੀ ਹਰਿਦੁਵਰ ਵੀ
ਹਰਿਦੁਵਰ, ਰਿਸ਼ੀਕੇਸ਼ ਹੁਣ ਤਾਂ ਹਨੂੰਮਾਨ ਜੀ ਦਾ। ਉਹ ਬਣ ਗਿਆ ਦਾ ਕੱਚ ਵਾਲਾ ਫੁੱਲ ਬਹੁਤ ਵਧੀਆ ਪੁੱਲ ਬਣ ਗਿਆ ਨਾ ਉਹ ਤਾਂ।
ਹਾਂਜੀ-ਹਾਂਜੀ। ਹਾਂਜੀ। ਨਾ ਜਦੋਂ ਆਪਾਂ ਬਾਹਰ ਘੁੰਮਣ ਜਾਂਦੇ ਕਿਤੇ ਤੇ ਸਾਨੂੰ ਨਾ ਉੱਥੋਂ ਦੀਆਂ ਇਤਿਹਾਸ ਦਾ ਪਤਾ ਲੱਗਦਾ ਵਾ ਉਹਨਾਂ ਦੀਆਂ ਭਾਸ਼ਾ ਤੇ ਉਹਨਾਂ ਦੇ ਰਿਵਾਜਾਂ ਦਾ ਪਤਾ ਲੱਗਦਾ ਵਾ ਅਸੀਂ ਜਿੱਥੇ ਵੀ ਕਿਤੇ ਜਾਈ ਹਨਾ ਘੁੰਮਣਾ ਚਾਹੀਦਾ ਵਾ
ਇਹ ਤਾਂ ਹੈ ਹੀ ਘੁੰਮਣ ਕਮ ਸੇ ਕਮ ਪੂਰੀ ਜ਼ਿੰਦਗੀ ਚ ਹੋਰ ਕੰਮ ਹੀ ਕਿਆ ਪੂਰੀ ਜਿੰਦਗੀ ਦਾ ਕੰਮ ਨਹੀਂ ਕਰਨਾ ਘੁੰਮਣਾ ਫਿਰਨਾ ਵੀ ਚੰਗਾ ਆ ਰਹਿੰਦਾ।
ਹਾਂਜੀ-ਹਾਂਜੀ। ਵੀ ਰੋਜ਼ਾਨਾ ਦੇ ਆਪਣਾ ਕੰਮ ਹੀ ਕਰਦੇ ਬਸ ਉਹੀ ਕੰਮ ਦੇ ਕੰਮ ਕਰਨੇ ਹੁੰਦੇ ਆ। ਅਗਰ ਘਰ ਤੋਂ ਬਾਹਰ ਜਾਵਾਂਗੇ ਤੇ ਮਨ ਨੂੰ ਵੀ ਤਾਜਗੀ ਮਿਲਦੀ ਹਨਾ ਜੀ। ਖੁਸ਼ੀ ਮਿਲਦੀ ਆ ਮਨ ਨੂੰ।
ਬੱਚੇ ਵੀ ਖੁਸ਼ ਹੁੰਦੇ ਬਾਹਰ ਘੁੰਮਣ ਵਾਸਤੇ।
ਹਾਂਜੀ। ਬਿਲਕੁਲ ਜੀ
ਔਰ ਆਪਾਂ ਵੀ ਜਾਈਦਾ ਘੁੰਮਣ ਕਦੀ ਕਿਤੇ ਕਦੀ ਕਿਤੇ
ਹਾਂਜੀ।
ਕਦੀ ਦਹਿਰਾਦੂਨ ਨਿਕਲ ਜਾਈਦਾ, ਕਦੀ ਹਰਿਦੁਆਰ
ਹਾਂਜੀ। ਜਿੱਦਾਂ ਪਰਿਵਾਰਾਂ, ਪਰਿਵਾਰ ਚ ਆਪਣੇ ਹਨਾ ਦੋਸਤ। ਦੋਸਤਾਂ ਨਾਲ ਜਦੋਂ ਆਪਾਂ ਜਾਂਦੇ ਆ ਤੇ ਚਲੋ। ਉਹਨਾਂ ਨਾਲ ਵੀ ਟਾਈਮ ਸਾਨੂੰ ਮਿਲਦਾ ਵ ਹਨਾ ਸਾਡੇ। ਚਾਦਗਰੀ ਪਲ ਬਣ ਜਾਂਦੇ ਹੈ।
ਹਾਂਜੀ-ਹਾਂਜੀ ਇਹ ਤਾਂ ਹੈ। ਇਹ ਗੱਲ ਘੁੰਮਨਾ- ਫਿਰਨਾ ਚੰਗਾ ਰਹਿੰਦਾ। ਸਿਹਤ ਵਾਸਤੇ ਵੀ - ਥੋੜਾ ਘਰ ਕੋ ਥੋੜਾ ਦੂਰ ਵੀ ਜਾਓ। ਤਾਂ ਸਹੀ ਰਹਿੰਦਾ ਥੋੜਾ
ਹਾਂਜੀ- ਹਾਂਜੀ।
ਬਿਲਕੁਲ ਜੀ, ਸਿਹਤ ਲਈ ਵੀ ਲਾਭਦਾਇਕ ਹੈਗਾ ਨਾ। ਕੁਦਰਤੀ ਥਾਵਾਂ ਤੇ ਜਦੋਂ ਆਪਾਂ ਜਾਂਦੇ ਮਨ ਨੂੰ ਬਹੁਤ ਸਕੂਨ ਮਿਲਦਾ। ਬਹੁਤ ਖ਼ੁਸ਼ੀ ਮਿਲਦੀ ਹੈ। ਮਨ ਨੂੰ
ਹਾਂਜੀ -। ਹਾਂਜੀ
ਬਾਕੀ ਇਹ ਬਾਕੀ ਚਲੋ ਯਾਤਰਾ ਜਦੋਂ ਆਪਾਂ ਕਰਦੇ ਹਾਂ। ਉਹਦੀ ਕਈ ਵਾਰੀ ਨ ਨੁਕਸਾਨ ਵੀ ਬੜੇ ਹੋ ਜਾਂਦੇ ਆ।
ਹਾਂਜੀ। ਆ ਤਾਂ ਹੈ। ਖੈਰ
ਹਾਂਜੀ। ਜਿੱਦਾਂ ਕਈ ਵਾਰੀ ਸਾਡਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਵਾ।
ਹ ਦੇਖੋ ਬਾਹਰ ਕਿਤੇ ਜਾਓਗੇ। ਟਰੈਵਲਿੰਗ ਕਰੋਗੇ। ਤਾਂ ਫਿਰ ਖਰਚਾ ਤੇ ਦੇਖੋ, ਇਲਾਜ ਵੀ ਗੱਲ ਹੈ। ਖਰਚਾ ਤਾਂ ਹੁੰਦਾ ਹੀ ਹੈ।
ਹਾਂਜੀ- ਹਾਂਜੀ ਬਿਲਕੁਲ,
ਹਾਂ। ਮੰਨ ਲਓ। ਕਿਤੇ ਜਾਣਾ ਬੱਚੇ ਨਾਲ ਹੋਣਗੇ ਹੁਣ ਕੋਈ ਚੀਜ਼ ਮੰਗਣਗੇ ਤੇ ਇਹ ਵੀ ਨਹੀਂ ਕਿ ਅਸੀਂ ਨਹੀਂ ਲੈ ਕੇ ਦੇਈਏ।
ਹਾਂਜੀ- ਹਾਂਜੀ ਬੱਚਿਆਂ ਦੇ ਨਾਲ ਜ਼ਿਆਦਾ ਖ਼ਰਚਾ ਹੋ ਜਾਂਦਾ, ਹਾਂਜੀ, ਬੱ ਬੱਚਿਆਂ ਨਾਲ ਤੇ ਬਹੁਤ ਖ਼ਰਚਾ ਹੋ ਜਾਂਦਾ, ਬਾਹਰ ਜਾਕੇ।
ਪਰ ਇਹਵੈ ਸਾਡਾ ਜਿਹੜਾ ਦਾ, ਦੇਸ਼ ਐ, ਭਾਰਤ ਬਹੁਤ ਚੰਗੀਆਂ-ਚੰਗੀਆਂ ਥਾਵਾਂ ਨੇ, ਜਿੱਥੇ ਘੁੰਮਣਾ-ਫਿਰਨਾ ਚਾਹੀਦੈ। ਅਸੀਂ ਦੇਖਿਆ ਵੀ ਨੀ ਹੋਣਾ ਥਾਵਾਂ ਨੇ, ਘੁੰਮਣ ਵਾਲੀਆਂ।
ਹਾਂਜੀ-ਹਾਂਜੀ, ਕਈ ਥਾਵਾਂ ਤੇ ਅੱਜ-ਤੱਕ ਅਸੀਂ ਗਏ ਨਈਂ ਹੈਗੇ, ਹਨਾ ਜ ਤਾਂ, ਬਹੁਤ ਥਾਵਾਂ ਹੈਗੀਆਂ ਦੁਨੀਆਂ ਤੇ, ਘੁੰਮਣ-ਫਿਰਨ ਨੂੰ। ਬਹੁਤ ਜਗ੍ਹਾ ਹੈਗੀਆਂ ਘੁੰਮਣ-ਫ਼ਿਰਨ ਨੂੰ। ਪੈਸਾ ਹੋਵੇ ਤੇ, ਬੰਦਾ ਸਾਰੀ ਦੁਨੀਆ ਘੁੰਮ ਸਕਦਾ ਜੀ।
ਸਹੀ ਗੱਲ, ਮੇਰਾ ਤੇ ਮਣੀਂਕਰਨ ਸਾਹਬ ਜਾਣ ਦਾ ਬਹੁਤ ਮਨ ਪਰ, ਮੌਕਾ ਹੀ ਨਹੀਂ ਲੱਗਦਾ ਓਧਰ ਜਾਣ ਦਾ।
ਉੱਥੇ ਜਾਣਾ ਚਾਹੀਦਾ ਬਹੁਤ ਵਧੀਆ ਜਗ੍ਹਾ ਹੈਗੀ ਆ, ਉਹ ਤੇ। ਅਸੀਂ ਤੇ ਗਏ ਹੋਏ ਹਾਂ। ਉੱਥੇ ਵੀ ਮਨੀਕਰਨ ਸਾਬ
ਅੱਛਾ। ਗਏ ਸੀ?
ਹਾਂਜੀ- ਹਾਂਜੀ ਅਸੀਂ ਗਏ ਸੀ। ਉੱਥੇ ਬਹੁਤ ਵਧੀਆ ਜਗ੍ਹਾ ਹੈਗੀ ਆ, ਉਹ।
ਅੱਛਾ! ਉੱਥੇ ਇਹ ਕਹਿੰਦੇ ਕਿ, ਅ ਪਾਣੀ ਆਪੇ ਹੀ ਉਬਲਦਾ ਹੈ, ਉਹ 'ਚ ਚੋਲ ਬਣਦੇ ਆ।
ਹਾਂਜੀ-ਹਾਂਜੀ, ਉਹਦੇ ਵਿੱਚ ਚੋਲ ਤੇ ਹਨਾ, ਛੋਲੇ ਜਿਹੜੇ ਹੁੰਦੇ ਕਾਲੇ ਉਹ ਪਾ ਦਿੰਦੇ ਆ, ਤੇ ਉਹ ਉਬਲ ਕੇ ਕੇ ਬਣ ਜਾਂਦੇ ਆ, ਹਾਂਜੀ, ਚਾਹ ਵੀ ਉੱਥੇ ਜਿਸ ਤਰ੍ਹਾਂ ਗਰਮ ਪਾਣੀ ਨਾਲ ਬਣਦੀ ਐ। ਚਾਹ ਵੀ, ਓਸੇ ਪਾਣੀ ਨਾਲ ਬਣਾਂਦੇ।
ਰੀਲਾਂ ਵਿੱਚ ਵੀ ਦੇਖਿਆ ਪਰ, ਅਸੀਂ ਕਦੇ ਗਏ ਨਈਂ।
ਹਾਂਜੀ-ਹਾਂਜੀ, ਬਹੁਤ ਵਧੀਆ ਜਗ੍ਹਾ ਹੈਗੀ ਆ, ਉਹ ਵੀ।
ਹਾਂ, ਕਦੀ ਅ ਬਾਬਾ ਜੀ, ਕਦੀ ਬੁਲਾਣਗੇ ਤੇ ਜਾਣਾ ਹੋਏਗਾ।
ਹਾਂਜੀ-ਹਾਂਜੀ। ਬਸ ਇਹ ਵਾ ਕੀ, ਚਲੋ, ਹਾਂਜੀ। ਹਾਂਜੀ-ਹਾਂਜੀ, ਬੜੀਆ, ਬਹੁਤ ਵਧੀਆ ਲੱਗਦਾ ਉੱਥੇ ਜਾਕੇ, ਮਨ ਨੂੰ ਤੇ, ਬਹੁਤ ਸਕੂਨ ਮਿਲਦਾ।
ਹਾਂਜੀ।
ਹਾਂਜੀ-ਹਾਂਜੀ, ਬਹੁਤ ਕੁਛ ਨਵੀਆਂ, ਨਵਾਂ ਸਿੱਖਣ ਦਾ ਮੌਕਾ ਮਿਲਦਾ, ਨਵੀਆਂ ਚੀਜ਼ਾਂ। ਸਿੱਖੀ ਦੀਆਂ ਵਾ, ਜਦੋਂ ਜਾਈਦਾ ਬਾਹਰ।
ਇਹ ਤਾਂ ਹੈ, ਜਦੋਂ ਵੀ ਕਿਤੇ ਅਸੀਂ ਟਰੈਵਲਿੰਗ ਕਰਦੇ ਆ, ਤਾਂ, ਬੱਚੇ ਵੀ ਸਿੱਖਦੇ ਈ, ਐ। ਚਿਆ ਨੁੰ ਵੀ, ਅ ਪਤਾ ਚੱਲਦਾ ਐ, ਕਿ ਹਾਂ ਸਾਡੀ ਕਿਆ ਸੰਸਕ੍ਰਿਤੀ ਏ।
ਹਾਂਜੀ, ਬੱਚਿਆਂ ਨੂੰ ਵੀ ਪਤਾ ਲੱਗਦਾ ਬਾਹਰ ਦੇ ਰੀਤੀ-ਰਿਵਾਜ਼।
ਕਿ ਬਾਹਰ ਜਾਣਗੇ ਤਾਂ, ਈ ਪਤਾ ਲੱਗੇਗਾ ਉਹਨਾਂ ਨੂੰ ਵੀ।
ਹਾਂਜੀ, ਲੋਕਾਂ ਨੂੰ ਲੋਕਾਂ ਦੀਆਂ ਨਵੀਆਂ ਭਾਸਾ ਜਿਹੜੀਆਂ ਹੁੰਦੀਆਂ, ਬੱਚਿਆਂ ਨੂੰ ਫੇਰ ਉਹ ਵੀ ਪਤਾ ਪਤਾ ਲੱਗਦੀਆਂ ਕਿ, ਕਿਹੜੀ-ਕਿਹੜੀ ਭਾਸ਼ਾ ਹੈਗੀਆਂ ਵਾ।
ਹੋਏਗਾ।
ਹਾਂਜੀ, ਬਿਲਕੁਲ ਜੀ। ਹਾਂਜੀ ਪਰ ਅ ਇਹਦੇ ਨੁਕਸਾਨ ਹੋ ਜਾਂਦੇ, ਕਈ ਵਾਰੀ ਸਾਨੂੰ ਸਫ਼ਰ ਨਹੀਂ ਸਖਾਉਂਦਾ। ਮੈਂ ਕਿਆ ਜੀ। ਕਈ ਵਾਰੀ ਸਾਨੂੰ ਸਫ਼ਰ ਨਹੀਂ ਸਿਖਾਉਂਦਾ ਹਨਾ।
ਹਾਂ। ਅਰੇ ਬੱਸ'ਚ ਤੇ, ਬੱਸ'ਚ ਅਗਰ ਜਾਓਗੇ ਤੋ, ਬੱਸ 'ਚ ਉਲ ਉਲਟੀਆਂ ਬੜੀਆਂ ਹੁੰਦੀਆਂ ਯਾ ਤੇ, ਆਪਣੀ ਗੱਡੀ ਹੋਵੇ ਯਾਂ ਟ੍ਰੇਨ ਹੋਏ ਤਾਂ, ਤੇ ਜਾਓ। ਮੈਨ ਤਾਂ ਸਭ ਤੋਂ ਵਧੀਆ ਯਾ ਤੇ ਆਪਣੀ ਗੱਡੀ ਹੋਏ ਯਾ, ਫਿਰ ਨਾ ਟ੍ਰੇਨ ਹੋਏ। ਬੱਸ ਦਾ ਸਫ਼ਰ ਨੀ, ਮੈਨੂੰ ਚੰਗਾ ਲੱਗਦਾ।
ਹਾਂਜੀ, ਸਫ਼ਰ ਜ਼ਿਆਦਾ ਲੰਬਾ ਕਰਨ ਦੇ ਨਾਲ ਨਾ, ਸਾਨੂੰ ਥਕਾਵਟ ਹੋ ਜਾਂਦੀ ਐ ਨਾ ਸੁਰੱਖ ਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ। ਹਾਂਜੀ, ਫਿਰ ਸਰੀਰ ਖ਼ਰਾਬ ਹੋ ਜਾਂਦੇ। ਹਾਂਜੀ, ਬਿਲਕੁਲ ਜੀ। ਹਾਂਜੀ‌।
ਫਿਰ ਗਏ ਸੀ, ਹੁਣੇ ਹਰਿਦੁਆਰ ਗਏ ਸੀਗੇ। ਕੁਛ ਦਿਨ ਪਹਿਲੇ ਬੱਚਿਆਂ ਨੂੰ ਲੈ ਕੇ, ਘੁੰਮ ਕੇ ਆਏ ਸੀ ਅਸੀਂ।
ਚੰਗਾ-ਭਲਾ ਕੇ
ਬੱਚੇ ਵੀ ਖ਼ੁਸ਼। ਸਾਡਾ ਵੀ ਥੋੜਾ ਇੰਜੋਏ ਹੋ ਗਿਆ, ਬੱਚਿਆਂ ਦਾ ਵੀ ਇੰਜੋਏ ਹੋ ਗਿਆ, ਬਾਹਰ ਘੁੰਮ ਕੇ।
ਤਾਂ ਤੁਹਾਨੂੰ ਪਤਾ ਹੈ ਨਾ, ਘਰਾਂ ਚ ਰਹਿਣਾ ਹੁੰਦਾ ਸਾਰਿਆਂ ਨੇ ਰੋਜ਼। ਰੂਟੀਨ ਦੇ ਬਸ, ਉਹੀ ਕੰਮ ਹੁੰਦੇ ਆ ਰੋਜ਼ ਬਸ। ਕੰਮ ਕਰ ਲਿਆ, ਰੋਟੀ ਪਾਣੀ ਖਾ ਲਿਆ, ਆਪੋ ਆਪਣੇ ਕੰਮਾਂ ਤੇ ਚੱਲ ਜਾਂਦੇ ਆ।
ਹਾਂਜੀ -ਹਾਂਜੀ।
ਹਨਾ ਜੀ, ਬਾਹਰ ਜਦੋਂ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ, ਤੇ। ਫੇਰ ਵਧੀਆ ਸ਼ਾਂਤ ਮਾਹੌਲ ਜਦੋਂ ਉੱਥੇ ਵੇਖਦੇ ਆ, ਤੇ ਵਧੀਆ ਲੱਗਦਾ ਵਾ। ਕਈ ਟੈਨਸ਼ਨਾਂ ਤੇ ਖਤਮ ਹੋ ਜਾਂਦੀਆਂ, ਘਰੋਂ ਬਾਹਰ ਜਾਓ ਜਦੋਂ। ਹਨਾ ਜੀ‌। ਹਾਂਜੀ, ਬਿਲਕੁਲ ਜੀ। ਹਾਂਜੀ। ਕੁਦਰਤੀ ਥਾਂ, ਜਦੋਂ ਆਪਾਂ-ਆਪਣੇ ਪਰਿਵਾਰ ਨਾਲ ਜਾਂਦੇ ਹਾਂ, ਤੇ ਉਦੋਂ ਵੀ ਸਾਨੂੰ ਟਾਈਮ ਮਿਲਦਾ ਵਾ। ਹਨਾ, ਆਪਣੇ ਪਰਿਵਾਰ ਦੇ ਨਾਲ ਬਹਿ ਖਲੋ ਕੇ ਗੱਲ ਕਰਦੇ ਹਾਂ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਵਾ, ਉਹਨਾਂ ਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਵਾ।
ਹਾਂਜੀ- ਹਾਂਜੀ, ਬਾਹਰ ਕਿਤੇ ਘੁੰਮਣ ਜਾਓ ਟਰੈਵਲਿੰਗ ਤੇ ਬੱਚਿਆਂ ਦੇ ਨਾਲ, ਫੈਮਿਲੀ ਦੇ ਨਾਲ ਹੀ ਮਜ਼ਾ ਆਉਂਦਾ ਘੁੰਮਣ ਦਾ।
ਹਾਂਜੀ?
ਮੈਂ ਬਾਹਰ ਟਰੈਵਲਿੰਗ ਕਰਨ ਜਾਂਦੇ ਆ, ਅਸੀ ਕਿਤੇ ਟਰੈਵਲਿੰਗ ਕਰ ਆ ਤਾਂ ਬੱਚਿਆਂ ਨਾਲ ਹੀ ਚੰਗਾ ਲੱਗਦਾ ਹੈ, ਫੈਮਲੀ ਦੇ ਨਾਲ।
ਹਾਂਜੀ -ਹਾਂਜੀ, ਜਿੰਨੇ ਜਾਣੇ ਆਪਾਂ ਜ਼ਿਆਦੇ ਜਾਵਾਂਗੇ ਓਨਾਂ ਹੀ ਚੰਗਾ ਲੱਗਦਾ ਬਸ।
ਉਹਨਾਂ ਹੀ ਚੰਗਾ ਲੱਗਦਾ, ਸਹੀ ਗੱਲ ਹੈ।
ਹਾਂਜੀ, ਕੱਲਾ ਬੰਦਾ ਵੀ ਕੀ ਕਰੇਗਾ, ਹਾਂਜੀ। ਮੌਜ- ਮਸਤੀ ਕਰੀ ਦੀ ਆ, ਹਨਾ ਸਾਰੇ ਜਾਣੇ ਗੱਲਾਂ -ਬਾਤਾਂ। ਤਾਂ ਕਰਦੇ ਆ, ਚਲੋ ਨਾਲੇ ਟਾਈਮ ਪਾਸ ਹੋ ਜਾਂਦਾ, ਸਾਰਿਆਂ ਦਾ। ਤੇ ਚਲੋ, ਦਿਲ ਲੱਗਾ ਰਹਿੰਦਾ ਵਾ।
ਸਹੀ ਗੱਲ ਹੈ।
ਹਾਂਜੀ।
ਹੋਰ
ਹਾਂਜੀ- ਹਾਂਜੀ, ਹੋਰ ਠੀਕ ਆ? ਹਾਂਜੀ। ਨਵੀਆਂ -ਨਵੀਆਂ, ਥਾਵਾਂ ਤੇ ਜਾਣ ਨਾਲ ਸਾਨੂੰ ਕਈ ਤਜਰਬੇ ਮਿਲ ਜਾਂਦੇ ਹਨਾ, ਵੀ ਕਿੱਦਾਂ ਲੋਕ ਕੀ ਉੱਥੇ ਰਹਿੰਦੇ ਆ? ਕੀ ਖਾਣਾ ਖਾਂਦੇ ਆ?
ਸਭ ਦਾ ਦੇਖੋ ਖਾਣਾ -ਪੀਣਾ, ਵੀ ਅਲੱਗ ਅਲੱਗ ਹੁੰਦਾ, ਹਾਂ। ਹਰ ਜਗ੍ਹਾ ਦਾ ਅਲੱਗ -ਅਲੱਗ ਖਾਣਾ, ਪੀਣਾ, ਪਹਿਨਾਵਾ।
ਹਾਂਜੀ।
ਯਾਤਰਾ ਸਾਨੂੰ ਜੀਵਨ ਚ ਨਵਾਂ ਅਨੁਭਵ ਦਿੰਦੀ ਆ ਸਾਨੂੰ ਸਮੇਂ ਦੇ ਨਾਲ-ਨਾਲ। ਪੈਸੇ ਦੀ ਵੀ ਯੋਜਨਾ ਬਣਾ ਕੇ ਪਰ ਜਾਣਾ ਚਾਹੀਦਾ ਵਾ।
ਸਈ ਗੱਲ ਐ।
ਹਨਾ ਪੈਸਿਆਂ ਦੀ ਵੀ ਪੂਰਾ ਧਿਆਨ ਨਾ ਵਰਤਣੀ ਚਾਹੀਦੀ ਐ ਕਿ ਅਸੀਂ ਕਿ। ਉੱਥੇ ਕੀ ਕਰਨਾ, ਹਾਂਜੀ ਜਿਹੜਾ ਸਭ। ਹਾਂਜੀ, ਜਿਹੜਾ ਸਫ਼ਰ ਹੈਗਾ, ਮਨੁੱਖ ਦੇ ਗਿਆਨ ਅਤੇ ਸੋਚ ਨੂੰ ਬਹੁਤ ਵੱਡਾ ਬਣਾਉਂਦਾ ਵਾ।
ਹਾਂਜੀ -ਹਾਂਜੀ।
ਹਾਂਜੀ।
ਘੁੰਮਣਾ ਚਾਹੀਦਾ ਹੈ, ਆਪਣੇ ਮਨ ਨੂੰ ਸ਼ਾਂਤੀ ਵੀ ਮਿਲਦੀ। ਬਾਹਰ ਜਾ ਕੇ।
ਹਾਂਜੀ, - ਹਾਂਜੀ, ਸਾਡਾ ਗਿਆਨ ਈ ਬੜਾ ਵੱਧਦਾ ਵਾ, ਬਾਹਰ। ਜਾ ਕੇ ਲੋਕਾਂ ਦੇ ਨਾਲ ਜਦੋਂ ਮਿਲਦੇ -ਜੁਲਦੇ ਹਾਂ, ਗੱਲਬਾਤ ਕਰਦੇ ਹਾਂ। ਕਈ ਚੀਜ਼ਾਂ, ਸਾਨੂੰ ਨਈ ਪਤਾ ਹੁੰਦੀਆਂ ਨਾ ਲੋਕਾਂ ਤੋਂ ਸਾਨੂੰ ਪਤਾ ਲੱਗ ਜਾਂਦੀਆਂ, ਹਾਂਜੀ
ਬਾਹਰ ਨਿਕਲੋਗੇ ਤਾਂ ਹੀ ਪਤਾ ਲੱਗੇਗਾ, ਘਰ ਬੈਠਿਆਂ ਥੋੜ੍ਹੀ ਨਾ ਪਤਾ ਲੱਗੇਗਾ
ਹਾਂਜੀ, ਘਰ ਬੈਠੇ ਸਾਨੂੰ ਨਈ ਪਤਾ ਲੱਗਦਾ ਕਿ ਬਾਹਰ ਦੁਨੀਆਂ ਵਿੱਚ ਕੀ ਕੁਛ ਹੋ ਰਿਆ ਵਾ ਅਗਰ ਅਸੀਂ ਬਾਹਰ ਘੁੰਮਣ ਫਿਰਨ ਜਾਵਾਂਗੇ ਫੇਰ ਈ ਸਾਨੂੰ ਪਤਾ ਲੱਗਦਾ
ਸਹੀ ਗੱਲ ਏ, ਬਾਹਰ ਅਸੀਂ ਤਾਂ ਈ ਜਾਂਦੇ ਆ ਬੱਚਿਆਂ ਨੂੰ ਵੀ ਕੁੱਛ ਪਤਾ ਲੱਗੇ
ਹਾਂਜੀ, ਬਿਲਕੁਲ ਜੀ ਸੇਹਤ ਲਈ ਵੀ ਸਾਡੇ ਲਈ ਚਲੋ ਘੁੰਮ ਫਿਰ ਲਈ ਦਾ ਸਾਡੇ ਸਰੀਰ ਵਾਸਤੇ ਵੀ ਬੋਤ ਵਧੀਆ ਹੁੰਦਾ ਸਰੀਰ ਤੰਦਰੁਸਤ ਹੋ ਜਾਂਦਾ ਸਾਡਾ ਹਾਂਜੀ ਬਿਲਕੁਲ ਜੀ ਚਲੋ ਠੀਕ ਆ ਜੀ, ਕੱਲ ਗੱਲ ਕਰਦੇ ਆ ਆਪਾਂ ਓਕੇ ਜੀ ਸਤਿ ਸ਼੍ਰੀ ਅਕਾਲ।